ਕਿ ਨਹੀਂ
ਹੈਲੋ
ਹੈਲੋ
ਹਾਂਜੀ ਸਸ ਸ੍ਰੀ ਕਾਲ ਜੀ।
ਹਾਂਜੀ ਸਸ ਸ੍ਰੀ ਕਾਲ ਹੋਰ ਠੀਕ ਹੋ?
ਹਾਂਜੀ-ਹਾਂਜੀ ਤੁਸੀਂ ਦੱਸੋ ਠੀਕ ਹੋ।
ਹਾਂਜੀ-ਹਾਂਜੀ ਵਧੀਆ ਹੋਰ ਕੀ ਕਰਦੇ। ਹਾਂਜੀ ਮੈਂ ਬਸ ਹੁਣੇ ਖਾ ਕੇ ਫ੍ਰਰੀ ਹੋਈ ਆ। ਹਾਂਜੀ ਹੋਰ ਸੁਣਾਓ।
ਤੁਸੀਂ ਸੁਣਾਓ।
ਬਸ ਕੁੱਛ ਨੀ। ਵੇਲੇ ਸੈਰ ਕਰਦੇ ਪਏ ਸੀ ਰੋਟੀ ਖਾਧੀ ਹੈ ਤੇ ਮੈਂ ਕਯਾ ਚਲੋ ਥੋੜੀ ਦੇਰ ਸੈਰ ਹੀ ਕਰ ਲਈਏ।
ਹੂੰ
ਹੋਰ ਤੁਸੀਂ ਕੀ ਖਾਧਾ ਅੱਜ
ਹੁਣੇ ਹੁਣੇ ਖਾਧੀ ਬਸ ਰੋਟੀ ਵੀ ਅਸੀਂ
ਅੱਛਾ-ਅੱਛਾ, ਠੀਕ ਹੈ, ਲੇਟ ਹੋ ਜਾਂਦੇ ਹੋ ਹੈਨਾ?
ਹਾਂ, ਲੇਟ ਹੋ ਜਾਂਦੇ ਜ਼ਿਆਦਾ ਹੀ ਲੇਟ ਹੋ ਜਾਂਦੇ ਹ
ਕੀ ਖਾਦਾ ਫੇਰ ਅੱਜ ਤੁਸੀ
ਉਈ ਨਮਕੀਨ ਚੌਲ ਬਣਾਏ ਸੀ ਨਾਲ ਦਹੀ
ਹਾਂ ਸਵਾਦ ਲੱਗਦੇ ਨੇ। ਹਾਂਜੀ-ਹਾਂਜੀ, ਹੋਰ ਹਾਂਜੀ।
ਹੈ, ਹੂੰ, ਹੋਰ ਦੱਸੋ
ਬਸ ਕੁਛ ਨੀ ਸੈਰ ਈ ਹਾਂਜੀ-ਹਾਂਜੀ-ਹਾਂਜੀ ਸਭ ਵਧੀਆ ਹੋਰ ਸੁਣਾਓ ਤੁਸੀਂ ਕੀ ਚੱਲਦਾ ਲਾਈਫ ਚ
ਬਸ ਐਵੇਂ ਅਜੇ ਤਾਂ ਘੱਟ ਰਹੀ ਹੈ ਜ਼ਿੰਦਗੀ
ਹੈਂ
ਘੱਟ ਰਹੀ ਹੈ ਜ਼ਿੰਦਗੀ
ਕਿਉਂ ਬਾਈ
ਹੂੰ, ਬਸ ਪਰੇਸ਼ਾਨੀ ਹੈਗੀ ਹੈ ਜ਼ਿੰਦਗੀ ਚ ਹੋਰ ਕੇ ਹੈ ਕੀ ਹੈ
ਕੀ ਪਰੇਸ਼ਾਨੀ ਏ ਦਰਵਾਜ਼ਾ ਖੁਲੈ
ਹੈ
ਕੀ ਪਰੇਸ਼ਾਨੀ ਚੱਲ ਰਹੀ ਹੈ?
ਬਸ ਕੀ ਕਰ ਸਕਦੇ ਹਾਂ ਕੰਮ ਹੀ ਨਹੀਂ ਹੈ ਕਿਧਰੇ, ਹਜੇ ਤੇ
ਪਰੇਸ਼ਾਨੀ ਤੇ ਹਰ ਕਿਸੇ ਦੀ ਲਾਈਫ ਵਿੱਚ ਹੈਗੀ ਹੈ
ਹਾਂਜੀ-ਹਾਂਜੀ ਉਹੀ ਤੇ
ਹਾਂਜੀ। ਹੂੰ, ਪਰੇਸ਼ਾਨੀ ਤੇ ਹਰ ਕਿਸੇ ਦੇ ਲਾਈਫ ਵਿੱਚ ਪਰੇਸ਼ਾਨੀ ਤੇ ਛੋਟੇ ਬੱਚੇ ਚੇ ਨੂ ਵੀ ਹੈਗੀ ਹੈ ਮੈਂ ਉੱਠ ਕੇ ਸਵੇਰੇ ਸਕੂਲ ਜਾਣਾ ਹੈ ਤੇ ਮੈਨੂੰ ਹੋਮਵਰਕ ਕਰਨਾ ਹੈ।
ਹੂੰ।
ਪਰੇਸ਼ਾਨੀ ਕਿਹਨੂੰ ਨੀ ਹੈਗੀ ਤੇ ਕੀ ਸ਼ੈਡਿਊਲ ਹੈ ਤੁਹਾਡਾ ਰੋਜ਼ ਦਾ
ਅਸੀਂ ਬਸ ਉੱਥੋਂ ਥੋੜਾ ਬਹੁਤ ਸਪਲਾਈ ਦਾ ਥੋੜ੍ਹਾ ਬਹੁਤਾ ਕੰਮ ਤੇ ਜਾਂਦਾ ਫੈਕਟਰੀ ਚ ਹਾਂਜੀ, ਇਹ ਜੀ ਜਾਲੀ ਜੂਲੀ ਦਾ ਕੰਮ ਹੈਗਾ ਸਾਡਾ।
ਅੱਛਾ-ਅੱਛਾ, ਤੇ ਕੀ ਕਹਿੰਦੇ ਅੱਛਾ ਤੇ ਫੈਕਟਰੀ,
ਫੈਕਟਰੀ ਨਹੀਂ ਸਪਲਾਈ ਮਤਲਬ ਲੋਕੀ ਬਾਜ਼ਾਰੋਂ ਲੈਣਾ ਨਾ ਮਾਲ ਫੈਕਟਰੀ ਤੋਂ ਲੈਣਾ, ਹਾਂਜੀ।
ਅੱਛਾ ਠੀਕ ਹੈ, ਕੰਮ ਕਾਰ। ਨਹੀਂ ਸਾਰਿਆਂ ਦੇ ਹੀ ਹੱਥ ਨੇ, ਅੱਜ ਕੱਲ ਹੂੰ।
ਬਾਥਰੂਮ ਦੀਆਂ, ਜਿਹੜੀ ਚੀਜ਼ਾਂ ਹੁੰਦੀਆਂ ਹੈ।
ਹਾਂ।
ਹਾਂ, ਔਰ ਬਾਥਰੂਮ ਦੀਆਂ ਚੀਜ਼ਾਂ ਜਾਂ ਚ ਜਾਲੀ ਉਹ
ਕਰਿਆ ਸੀ, ਹਾਂਜੀ। ਅੱਛਾ, ਅੱਛਾ, ਅੱਛਾ, ਅੱਛਾ, ਠੀਕ ਹੈ ਹੋਰ। ਕੀ ਦੇਖੋ ਵੀ, ਕਿੰਨਾ ਸ਼ੁਕਰ ਕਰਨਾ ਚਾਹੀਦਾ ਮਾਲਕ ਦਾ ਹਾਂ ਦੋ ਟਾਈਮ ਰੋਟੀ ਤਾਂ ਖਾਣੀ ਹੈ ਸਹੀ ਗੱਲ ਹੈ, ਖਰਚੇ ਹੀ ਨਾਲੇ ਅੱਜ ਲ ਬਹੁਤ ਨੇ ਪੜ੍ਹਾਈਆਂ ਦੇ, ਹੂੰ। ਤੁਸੀਂ ਫਿਰ ਸਵੇਰੇ ਕਿੰਨੇ ਵਜੇ ਜਾਂਦੇ ਹੋ? ਅੱਛਾ, ਵਾਈਫ ਵੀ ਜੋਬ ਕਰ ਵਧੀਆ ਗੱਲ ਹੈ, ਅੱਜ ਕੱਲ ਤੇ ਹਰ ਕੋਈ, ਅੱਛਾ ਕਿੱਥੇ?
ਅ, ਮਤਲਬ ਕਿ ਇੱਧਰ ਹੀ ਹੈ। ਗੁਰਜ ਮੰਦਿਰ ਵਲ।
ਅੱਛਾ -ਅੱਛਾ ਤੇ ਆਪਣਾ ਹੀ ਹੈ, ਜਿਵੇਂ ਜੋਬ ਲੱਗੇ ਹੋਏ ਨੇ?
ਆ ਲੱਗੇ ਹੋਇਆ, ਇੱਥੇ ਹੋੋਣੇ ਚਾਹੀਦੇ ਇਹਦੇ ਖੁੱਲਣ ਵਾਸਤੇ।
ਹਾਂ, ਨਹੀਂ ਠੀਕ ਹੈ, ਹੋਰ ਕੀ ਆਪਣਾ ਦੇਖੋ ਗੱਡੀ ਚੱਲਣੀ ਚਾਹੀਦੀ ਹੈ, ਹਾਂਜੀ। ਹਮ, ਵਧੀਆ ਗੱਲ ਹੈ, ਕਰਨਾ ਚਾਹੀਦਾ ਬਈ ਅੱਜਕੱਲ ਤੇ। ਮੈਂ ਖੁਦ ਜੋਬ ਕਰਨੀ ਆ, ਹੂੰ ਮੇਰੇ ਹਸਬੈਂਡ ਵੀ ਤੇ ਮੈਂ ਵੀ।
ਤੁਸੀਂ, ਕੀ ਜੋਬ ਕਰਦੇ ਹੋ?
ਮੈਂ ਤੇ, ਬੈਂਕ ਦੇ ਵਿੱਚ ਹੈਗੀ ਆ।
ਅੱਛਾ, ਬੈਂਕ ਵਿੱਚ ਹੈਗੇ ਹੋ।
ਜੀ ਹਾਂਜੀ, ਤੇ ਇਸ ਕਰਕੇ ਹਾਂ, ਬਸ। ਆਹੀ, ਸ਼ਡਿਊਲ ਹੈਗਾ, ਸਵੇਰੇ ਉੱਠ ਕੇ ਆਪਣਾ ਥੋੜਾ। ਐਕਸਰਸਾਈਜ਼, ਵਗੈਰਾ ਕਰਕੇ ਫੇਰ ਔਫਿਸ ਚਲੇ ਜਾਣਾ ਔਫਿਸ ਤੋਂ ਆਓ ਆਪਣਾ ਫੇਰ। ਕੰਮ ਕਾਜ ਤੇ ਹਾਂ, ਬਸ ਐਵੇਂ ਹੀ ਸਾਰਾ ਦਿਨ ਨਿਕਲ ਜਾਂਦਾ ਹੈ।
ਹਾਂ, ਉਹੀ ਤੇ ਪਤਾ ਨਹੀਂ ਲੱਗਦਾ ਟਾਈਮ ਦਾ।
ਸਹੀ ਗੱਲ ਹੈ।
ਹੂੰ।
ਠੀਕ ਹੈ, ਬੰਦਾ ਬਿਜੀ ਰਹਿੰਦਾ, ਮਾਇੰਡ ਨੀ ਇਧਰ- ਉਧਰ ਨੀ ਫਾਲਤੂ ਲੱਗਦਾ, ਹਨਾ।
ਹਮ-ਹਮ।
ਹਮ ਹੋਰ ਸੁਣਾਓ ਤੁਸੀਂ, ਕੀ ਹੋਬੀਜ਼ ਨੇ ਤੁਹਾਡੀਆਂ?
ਹੂੰ, ਬਸ ਹੋਬੀਜ਼ ਕੀ ਸਾਡੀਆਂ। ਸਵੇਰੇ ਉੱਠੋ, ਬਸ ਇਹੀ ਹੈਗਾ ਸਾਡੀ ਜ਼ਿੰਦਗੀ।
ਨਹੀਂ, ਫੇਰ ਵੀ ਕੁਛ ਤੇ ਹੁੰਦੀਆਂ ਨੇ। ਟਾਈਮ ਪਾਸ, ਤੇ ਖੈਰ ਸਾਰਿਆਂ ਦਾ ਹੀ ਹੁੰਦਾ ਹੈ।
ਹਾਂ -ਹਾਂ।
ਹੂੰ, ਟਾਈਮ ਪਾਸ ਤੇ ਫਿਰ ਜ਼ਿੰਦਗੀ ਤੇ ਕੱਟਣੀ ਹੈ ਨਾ, ਜ਼ਿੰਦਗੀ ਤੇ ਜੀਣੀ ਹੈ। ਜੇ ਜ਼ਿੰਦਗੀ ਮਿਲੀ ਹੈ, ਤੇ ਉਹਨੂੰ ਜੀਣੀ ਏ। ਚਾਹੇ ਹੱਸ ਕੇ ਜੀਵੇ, ਚਾਹੇ ਰੋਕ ਕੇ ਜੀਵੇ ਜੀਣੀ ਹੈ, ਹੂੰ। ਫੇਰ ਵੀ, ਕੁਛ ਤੇ ਹੋਬੀਜ਼ ਹੋਣਗੀਆਂ।
ਬਸ।
ਹਮਮ
ਕੀ ਕਰਦੀ ਵੇਖੋ, ਹਾਂਜੀ, ਗੁੜੀਆ।
ਅੱਛਾ, ਕਿੰਨੇ ਛੋਟੀ ਏ ਜਿਆਦਾ।
ਹਾਂ, ਚਾਰ ਸਾਲ ਦੀ ਏ।
ਅੱਛਾ-ਅੱਛਾ ਤੇਜ਼ ਹੋਣੀ ਏ ਫੇਰ ਤੇ, ਅੱਜ ਕੱਲ ਦੇ ਬੱਚੇ ਬਹੁਤ ਤੇਜ਼ ਨੇ, ਬਈ ਬਹੁਤ ਤੇਜ ਨੇ। ਹੁਣ ਟਿਊਟਰ ਹੈਗੇ ਨੇ, ਅੱਜ ਕਲ ਦੇ
ਹੋਰ ਨਾਲ ਹੀ ਕਹੇਗੀ ਮੈਨੂੰ ਫੋਨ ਦੋ ਫੋਨ ਦੋ।
ਹੂੰ। ਨਹੀਂ ਇੰਨੀ ਆਦਤ ਨਹੀਂ ਪਾਣੀ ਚਾਹੀਦੀ। ਨਹੀਂ ਇੰਨੀ ਆਦਤ ਨਹੀਂ ਪਾਣੀ ਚਾਹੀਦੀ ਬੱਚੇ ਨੂੰ।
ਸਕੂਲ ਚਲੀ ਜਾਂਦੀ ਏ। ਅਜ ਤਾਂ ਛੁੱਟੀਆਂ ਪਈਆਂ ਦੀਦੀਆਂ ਨਾ।
ਹਾਂਜੀ, ਹਾਂਜੀ।
ਹਾਂ, ਬਸ ਉਹ ਟਿਊਸ਼ਨ ਜਾਂਦੀ ਏ।
ਅੱਛਾ।
ਆਪਾਂ ਟਊਸ਼ਨ ਤੋਂ, ਨਾਲੌ- ਨਾਲ ਪਾਤੀ ਸੀ ਇਹਨੂੰ, ਟਿਊਸ਼ਨ।
ਅੱਛਾ-ਅੱਛਾ ਤੇ ਕਿਹੜੇ ਸਕੂਲ ਜਾਂਦੀ, ਕਿਹੜੀ ਕਲਾਸ ਚ ਐ।
ਸਕੂਲ ਜਾਂਦੀ ਆ, ਨਰਸਰੀ 'ਚ ਹੈਗੀ ਆ ਹਜੇ।
ਅੱਛਾ- ਅੱਛਾ, ਛੋਟੀ ਹੈ ਹਜੇ ਤੇ।
ਹਾਂ ਛੋਟੀ ਹੈ, ਫੇਰ ਹੀ ਆਪਾਂ ਟਿਊਸ਼ਨ ਪਾ ਦਿੱਤਾ ਉਹਨੂੰ।
ਹਾਂ ਨਹੀਂ, ਠੀਕ ਹੈ ਹੁਣ। ਹਾਂ ਬਈ, ਫੇਰ ਤੁਹਾਡੀ ਵਾਈਫ ਕੋਲ ਵੀ ਦੇਖੋ ਟਾਈਮ ਨੀ ਹੁੰਦਾ, ਬੱਚੇ ਲਈ। ਇੱਕ ਹੀ ਕੁੜੀ ਹੈ?
ਹਾਂਜੀ, ਜੀ।
ਅੱਛਾ, ਅੱਛਾ। ਠੀਕ ਹਾਂ, ਨਹੀਂ। ਠੀਕ ਹੈ। ਵਧੀਆ ਹੋਰ ਕੀ ਵਧੀਆ। ਤੇ ਤੁਸੀਂ ਜਿਵੇਂ ਦੀ ਉਹ ਸਕੂਲ ਜਾਂਦੀ ਐ ਜਿੱਦੋਂ ਦੀ ਕਿਵੇਂ ਜਾਂਦੇ ਤੁਸੀਂ ਛੱਡ ਕੇ ਆਉਂਦੇ ਹੋ ਜਾਂ ਕੌਣ?
ਨਾ ਮੈਂ ਛੱਡ ਕੇ ਨਾ ਕੋਲ ਨੀ ਸਾਡੇ ਕੋਲੋਂ ਤੇ।
ਅੱਛਾ, ਅੱਛਾ ਹਾਂ ਫੇਰ ਤਾਂ ਠੀਕ।
ਹਾਂ, ਅੱਜ ਕੱਲ ਦਾ ਮਹੋਲ ਤੁਹਾਨੂੰ ਪਤਾ ਜੀ ਕੀ ਹੈਗਾ। ਕਿਸੇ ਦਾ ਪ੍ਰਸ਼ਵਾਸ ਨਹੀਂ ਅੱਜ ਦੀ ਡੇਟ।
ਨਹੀਂ, ਮਾਹੋਲ ਤੇ ਬਹੁਤ ਖ਼ਰਾਬ ਆ ਖਾਸ ਕਰਕੇ ਕੁੜੀਆਂ ਨੂੰ ਲੈ ਕੇ।
ਮੈਂ ਛੱਡ ਕੇ ਆਵਾਂ। ਮੈਂ ਹੀ ਲੈ ਜਾਵਾਂ ਬਸ।
ਨਹੀਂ ਠੀਕ ਏ ਕੁੜੀਆਂ ਨੂੰ ਲੈ ਕੇ ਤੇ ਅੱਜ ਕੱਲ੍ਹ ਬਹੁਤ ਜਿਆਦਾ ਮਹੋਲ
ਹੂੰ। ਕਿਉਂਕਿ ਮੈਂ ਮੈਂ ਘਰ ਫਿਰ ਮਾਮੂਲੀ ਦੇ ਫੈਕਟਰੀ ਜਾ ਕੇ। ਫੇਰ ਮੈਂ ਦਸ ਮਿੰਟ ਦਾ ਕੰਮ ਹੁੰਦਾ। ਬਸ। ਹੂੰ।
ਹੋਰ ਸੁਣਾਓ ਤੁਸੀਂ? ਦੱਸੋ ਆਪਣਾ ਲਾਈਫ ਸਟਾਈਲ ਵੀ ਐਕਸਰਸਾਈਜ਼ ਵਗੈਰਾ ਕਰਦੇ ਉਹ ਨਹੀਂ ਕਰਦੇ। ਫਿਟਨੈਸ ਦੇ ਬਾਰੇ ਤੁਹਾਡਾ ਕੀ ਵਿਚਾਰ ਐ।
ਮੈਂ ਨਹੀਂ ਕਰਦਾ ਕੁਛ ਵੀ। ਸਵੇਰੇ ਬਸ, ਹੂੰ ਬਸ ਸਵੇਰੇ ਮੈਂ ਜਲ ਮੇਰੀ ਵੋਟੀ ਜਾਂਦੀ ਆ ਯੋਗਾ। ਹੁਣ ਜ਼ਿਆਦਾ ਹੈਗੀ। ਹੂੰ ਉਹ ਹੈਗੀ ਯੋਗਾ ਇਹਗੀ ਜੈਸਕ ਗਲੋਨੀ ਵੱਲ ਜਾਂਦੀ ਐ।
ਅੱਛਾ, ਅੱਛਾ ਮੇਰੀ ਜੇਠਾਨੀ ਵੀ ਜਾਂਦੀ ਹੈ ਯੋਗਾ ਤੇ। ਵਧੀਆ ਗੱਲ ਐ ਜਾਣਾ ਚਾਹੀਦਾ ਹੈ।
ਹੂੰ, ਮੈਂ ਨੀ ਕਹਿੰਦੀ ਰਹਿੰਦੀ ਜਿੰਮ ਜਾਓ ਜਿੰਮ ਜਾਓ। ਕਿਹਾ ਮੈਂ ਨ ਜਾਂਦਾ ਜਿੰਮ ਤੂੰ ਆਪਣਾ ਆਪ ਫਿੱਟ ਰਹਿ ਮੈਨੂੰ ਜ਼ਰੂਰਤ ਨੀ ਐ। ਅੱਛਾ ਜਾਂਦੇ ਹੋ ਤੁਸੀਂ। ਅੱਛਾ, ਮੈਂ ਨੀ ਜਾਂਦਾ ਤੁਸੀਂ ਕਿੱਦਾਂ ਜਾਂਦੇ ਹੋ?
ਅਸੀਂ ਸਵੇਰੇ ਜਾਂਦੇ ਹਾਂ ਦੋਨੋ ਜਾਂਦੇ ਹਾਂ ਹਸਬੈਂਡ ਵਾਈਫ। ਮੈਂ ਸਵੇਰੇ ਐਨ ਐਫ ਸੀ ਜਾਂਨੇ ਹਾਂ ਅਸੀਂ ਸਵੇਰੇ ਜਾਂਨੇ ਹਾਂ।
ਅੱਛਾ, ਅੱਛਾ ਮੈਂ ਤਾਂ ਉੱਠਣਾ ਹੀ ਲੇਟ ਆ। ਹੂੰ।
ਨਹੀਂ ਨਹੀਂ ਅਸੀਂ ਤਾਂ ਉੱਠ ਜਾਂਦੇ ਹਾਂ ਸਾਡੇ ਚਰ ਪਉਣੇ ਪੰਜ ਵਜੇ ਸਵੇਰੇ ਉੱਠਦੇ ਆ ਫਿਟਨੈਸ ਵੀ ਲਾਈਫ ਦਾ ਪਾਰਟ ਹੈ ਬਾਈ ਆਪਣਾ ਫਿਟ ਰਵੋ ਵਧਆ ਰਵੋ
ਹਮ ਹੋਈਦੇ
ਹਮ
ਇਸ ਨੂੰ ਪਹਿਲੇ ਯੋਗਾ ਜਾਏਗੇ ਫੇਿਰ ਨਹੀਂ ਜਿੰਮ ਤੋਂ ਜਾ ਕੇ ਆ ਕੇ ਸੋ ਤੁਸੀਂ ਸੋ ਜਾਂਦੇ ਹੋ
ਨਹੀਂ -ਨਹੀਂ ਜੋਬ ਤੇ ਜਾਂਦੇ ਆ।
ਅੱਛਾ ਜੋਬ ਤੋਂ ਮਤਲਬ ਵੀ ਜਿੰਮ ਕਿੰਨੇ ਵਜੇ ਜਾਂਦੇ ਹੋ ਤੁਸੀਂ
ਜਿੰਮ ਸਵੇਰੇ ਸਾਢੇ ਪੰਜ
ਅੱਛਾ ਫਿਰ ਆਗੇ ਸਕੂ
ਨਹੀਂ ਸਾਢੇ ਸੱਤ ਆਉਨੇ ਪੌਣੇ ਅੱਠ ਆ ਕੇ ਫੇਰ ਰੇਡੀ ਹੁੰਦਿਆ ਲੰਚ ਬ੍ਰੇਕਫਾਸਟ
ਹਾਂ ਉਹ ਕਰਨਾ ਹੈ।
ਚੱਲ ਜਾਂਦੇ ਨੇ।
ਮੇਰੀ ਵੋਟੀ ਪਹਿਲੇ ਇਹ ਛੇ ਵਜੇ ਜਾਏਗੀ। ਸੱਤ ਵਜੇ ਆਏਗੀ। ਫੇਰ ਘੰਟਾ ਸੋਏਗੀ ਅੱਠ ਵਜੇ। ਫਿਰ ਰੋਟੀ ਪਾਣੀ ਬਨਾ ਕੇ ਬਾਦ ਚ ਰੋਟੀ ਪਾਣੀ ਬਣਾਏਗੀ।
ਹੂੰ।
ਹਾਂ।
ਠੀਕ ਹੈ ਹੋਰ ਕੀ ਫਿਰ ਤਾਂ ਕਿੰਨੇ ਵਜੇ ਜਾਂਦੇ ਨੇ।
ਆ ਜਾਂਦੇ ਨੇ ਗਿਆਰਾਂ ਵਜੇ ਹੂੰ ਗਿਆਰਾਂ ਵਜੇ ਜਾਂਦੇ ਨੇ ਸੱਤ ਵਜੇ ਆ ਜਾਂਦੇ ਨੇ।
ਤੇ ਗੁੜੀਆ ਕਿੰਨੇ ਵਜੇ ਆਉਂਦੀ ਹੈ ਸਕੂਲ ਤੋਂ
ਇਹਦੇ ਟਿਊਸ਼ਨ ਇਹਦੇ ਅਜ ਤਾਂ ਛੁੱਟੀ ਹੈਗੀ।
ਹੂੰ
ਵਰਨਾ ਸਾਢੇ ਗਿਆਰਾਂ ਵਜੇ ਆ ਜਾਂਦੇ ਦਾਦੀ ਧਿਆਨ ਰੱਖਦੀ ਏਦੀ।
ਅੱਛਾ -ਅੱਛਾ ਹਾਂ ਈ ਠੀਕ ਹੈ ਦੇਖੋ ਪਿੱਛੋਂ ਜੋਬ ਬੰਦਾ ਤਾਂ ਹੀ ਕਰ ਸਕਦਾ ਬੱਚਿਆਂ ਨੂੰ ਪਿੱਛੇ ਸੰਭਾਲਣ ਵਾਲਾ ਹੈਗਾ ਤੇ ਹਾਂਜੀ।
ਹਾਂ
ਏ ਜਾਏ ਮਨ ਵੀ ਨਹੀਂ ਮੰਨਦਾ ਨਾਲੇ ਰਿਸਪੋਂਸੀਬਿਲਟੀ ਬਹੁਤ ਵੱਡੀ ਹੁੰਦੀ ਬੱ
ਮੈਂ ਮੈਂ ਬਸ ਇਹਨੂੰ ਉਹ ਸਿਖਾਵਾਂ ਕੋਈ ਨਾ ਕੋਈ ਬਸ ਇਹਨੂੰ ਕ੍ਰਿਕਟ ਦਾ ਕੰਮ ਹਾਂ ਕ੍ਰਿਕਟ ਜਾਂ ਨਰਸਿੰਗ ਵਗੈਰਾ ਕਰਵਾਵਾਂਗਾ ਇ
ਅੱਛਾ-ਅੱਛਾ ਨਹੀਂ ਵਧੀਆ ਗੱਲ ਹੈ ਸ਼ੁਰੂ ਤੋਂ ਦੇਖੋ ਤੁਸੀਂ ਇਹਦੀ ਪਲੈਨਿੰਗ ਕਰ ਰਹੇ ਹੋ ਬਹੁਤ ਵਧੀਆ ਗੱਲ ਏ।
ਕੁਝ ਨਾ ਕੁਝ ਥੋਮਸ ਸਕੂਲ ਕੋਚਿੰਗ ਹੁੰਦੀ ਹੈ ਕੋਈ ਦਿੱਕਤ ਹੈ ਨੀ
ਇਹ ਠੀਕ ਹੈ ਉਣਾ ਚਾਹੀਦਾ ਹੈ ਅੱਛੀ ਗਲ ਏ ਨਾਲੇ ਵਧੀਆ ਹੈਗੀ ਏ।
ਹਾਂ
ਵਧੀਆ ਹੂੰ
ਅੱਜ ਕੱਲ੍ਹ ਕ੍ਰਿਕਟ 'ਚ ਪੈਹ ਹੈਗਾ ਹੋਰ
ਨਹੀਂ ਕ੍ਰਿਕਟ ਹੈ ਬੈਡਮਿੰਟਨ ਹੈ ਵਾਲੀਬਲ ਮਤਲਬ ਕਿ ਜਿਹਦੇ ਅਜ ਤੱਕ ਬੱਚਿਆਂ ਨੂੰ ਇੰਟਰਸਟ ਹੋਵੇ ਉਹ ਕਰਵਾ ਦੇਣਾ ਹੋਰ ਕੀ ਹਾਂਜੀ ਹਾਂ ਸਹੀ ਗੱਲ ਏ। ਹੂੰ
ਹੋਰ ਦੱਸੋ ਤੁਸੀਂ ਆਪਣੇ ਬੱਚਿਆਂ ਬਾਰੇ
ਫ ਜਿੱਥੇ ਮੇਰਾ ਦੇਖੋ ਹੈ ਨਹੀਂ ਹਜੇ ਨਹੀਂ ਮੇਰਾ ਨੀ ਹੈ ਹਜੇ ਵੀ
ਅੱਛਾ-ਅੱਛਾ
ਹਾਂਜੀ-ਹਾਂਜੀ-ਹਾਂਜੀ
ਹੂੰ ਚਲੋ ਰਬ ਮੁੰਡਾ ਈ ਦੇ ਦੇ।
ਕੋਈ ਗੱਲ ਇਹ ਮੁੰਡਾ ਕੁੜੀ ਦਵੇ ਸਹੀ ਦਵੇ ਬਸ ਅੱਜ ਕੱਲ੍ਹ ਬੱਚੇ ਅੱਜ ਕੱਲ੍ਹ ਬੱਚੇ ਹੋਣੇ ਬਹੁਤ ਓ ਣੇ ਬਈ
ਆਓ-
ਬਹੁਤ ਅੱਛੀ ਕੁੜੀਆਂ ਮੁੰਡੇ ਚ ਕੋਈ ਫਰਕ ਨਹੀਂ ਹੈਗਾ ਨਾਲੇ ਫ਼ਰਕ ਕਰਨਾ ਵੀ ਨਹੀਂ ਚਾਹੀਦਾ
ਆਪਾਂ ਤਾਂ ਖੁਦ ਗੁਰ ਗੁਰਦੁਆਰੇ ਚ ਪੈ ਕੇ ਗੂੜੀਆਂ ਮੰਗੀਆਂ ਸੀ
ਹਾਂ ਮੈਂ ਖੁਦ ਗੋੜੀਆਂ ਹੀ ਮੰਗਣੀ ਆ ਹੋਰ ਕੋਈ ਉਹ ਨਹੀਂ ਹੈਗਾ ਸਰ ਆਪ ਦੀ ਬਣਾਈ ਹੋਈ ਹੈਗੀ ਇਹ ਚੀਜ਼ ਕੁੜੀਆਂ ਬਿਨਾਂ ਵੀ ਜ਼ਿੰਦਗੀ ਨਹੀਂ ਹੈਗੀ।
ਸੰਯੋਗ ਠੀਕ ਰੱਖਣ ਬਸ ਕੁੜੀਆਂ ਦੇ ਹੋਰ ਕੁਛ ਨਹੀਂ
ਜੀ ਹਾਂਜੀ
ਸੰਯੋਗ ਸਹੀ ਹੋਣੇ ਚਾਹੀਦੇ ਨੇ। ਠੀਕ-ਠੀਕ ਹੈ ਜੀ ਠੀਕ ਹੈ ਵੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ। ਠੀਕ